ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ-ਹਾਂਜੀ, ਵਧੀਆ ਤੁਸੀਂ ਸੁਣਾਓ
ਕੀ ਕਰ ਰਹੇ ਸੀ।
ਬਸ ਜੀ, ਵੇਲੇ ਹੋ ਗਏ ਸੀ, ਹੁਨ ਬੈਠੇ ਦੇ ਸੀ, ਕੰਮ ਆ ਤੇ ਅੱਜ ਥੋੜ੍ਹਾ ਜਲਦੀ ਖ਼ਤਮ ਹੋ ਗਿਆ ਸੀ। ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰ ਲੀਏ ਬੜਾ ਟਾਈਮ ਹੋ ਗਿਆ, ਗੱਲ ਹੋਈ ਨੀ ਐ, ਹਾਲ-ਚਾਲ ਪੁੱਛ ਲੀਏ। ਔਰ ਘਰ ਠੀਕ ਨੇ, ਬੱਚੇ ਵਗੈਰਾ ਸਭ ਠੀਕ ਨੇ?
ਹਾਂਜੀ- ਹਾਂਜੀ ਸਾਰੇ ਵਧੀਆ ਜੀ ਵਧੀਆ, ਤੁਸੀਂ ਦਸੋ, ਤੁਸੀਂ ਠੀਕ ਓ?
ਕੀ ਕਰ ਰੇ ਨੇ ਬੱਚੇ?
ਬਸ ਬੱਚੇ ਤੇ ਦੇਖੋ ਹੁਨ ਮੈਂ ਅਹ ਮਮੀਂ ਘਰੇ ਈ ਸੀਗੀ ਅਪਨੀ।
ਅੱਛਾ-ਅੱਛਾ, ਹਾਂ ਛੁੱਟੀਆਂ ਨੇ ਨਾ ਅੱਜ ਕੱਲ੍ਹ। ਸਾਰੇ, ਕੋਈ ਪੇਕੇ ਗਿਆ ਦੈ ਕੋਈ ਘੁੰਮਨ ਗਿਆ ਦਾ ਏ ਸਾਰੇ ਪਾਸੇ।
ਟੀਚਿੰਗ ਚ ਬੜਾ ਫਸੀ ਹੁੰਨੀਂ ਆ, ਟੀਚਿੰਗ ਹੀ ਕੰਮ ਹੈਗਾ ਮੇਰਾ। ਤੇ ਮਸਾਂ ਹੀ ਦੋ ਹੀ ਛੁੱਟੀਆਂ ਦਿੱਤੀਆਂ ਉਹਨਾਂ ਨੂੰ, ਅੱਜ ਦਿੱਤੀ ਸੀ ਕੱਲ ਦੀ। ਸੀ, ਬਸ ਨਾ ਬੇਟਾ ਉਹਦੇ ਵੱਲ ਧਿਆਨ ਨੀਂ ਗਿਆ ਕਾਕੇ ਵੱਲ।
ਅੱਛਾ, ਅੱਛਾ, ਚਲੋ।
ਖੇਲ ਰਏ ਨੇ ਮੈਨੂੰ ਦੇਖ ਕੇ ਕੁਛ ਅੱਛਾ ਵੀ ਲੱਗ ਰਿਆ ਇੱਕ ਚੀਜ਼ ਦੇਖ ਕੇ ਨਾ ਮੈਨੂੰ ਕੁ ਸ਼ਤਰੇਸ਼ ਜੀਜੀ ਹੋ ਰੀ ਐ ਕਿ। ਅੱਜ-ਕੱਲ ਜੋ ਬੱਚੇ ਨੂੰ ਅੱਜ-ਕੱਲ ਜੋ ਸਟੱਡੀ ਦਿੰਦੇ ਨਾ ਓ ਇੰਨੀ ਜੈਦਾ ਬੱਚਿਆਂ ਨੂੰ ਇਰੀਟੇਟਿਵ ਕੰਮ ਵਾਲੀ ਸੀ। ਸ਼ਡੀ ਹੋ ਗਈ ਏ ਕਿ ਬੱਚੇ ਆਪਣੇ ਆਪ ਨੂੰ ਨਾ ਐਕਸਪਲੋਰ ਈ ਨੲ ਕਰ ਪਾਂਦੇ ਬਿਲਕੁਲ ਵੀ। ਮੇਰਾ ਮੰਨਣਾ ਐ। ਕਿ ਕੰਮ ਹੀ ਬੱਚੇ ਨੂੰ ਇਨਾ ਹੀ ਦਿੱਤਾ ਜਾਏ ਜਿਹੜਾ ਬੱਚਾ ਖੁਸ਼ ਹੋ ਕੇ ਰਿਟਰਨ ਵ ਕਰ ਸਕੇ ਫਿਰ ਦੂਸਰਾ ਕੰਮ ਐਸਾ ਚਾਹੀਦਾ ਕਿ ਪੇਰੈਂਟਸ ਨੂੰ ਬੋਲੋ ਕਿ ਬੱਚੇ ਨੂੰ ਇੱਕ ਐਸਾ ਸਕਿਲਸ ਸਿਖਾਓ ਐਸੀ ਚੀਜ਼ ਸਿਖਾਓ ਜੋ ਬੱਚਾ ਆ ਕੇ ਸਕੂਲ ਵਿਚ ਆਪਣੇ ਆਪ ਨੂੰ ਪ੍ਰਜੈਂਟ ਕਰੇ ਜਿਹਨੂੰ ਦੇਖ ਕੇ ਪਤਾ ਲੱਗੇ ਕਿ ਹਾਂ ਬੱਚਾ ਵਾਕਈ ਬਹੁਤ ਚੰਗੀ ਚੀਜ਼ ਸਿੱਖ ਕੇ ਆਇਆ ਆ।
ਪਤਾ, ਅੱਜ-ਕੱਲ ਦੇ ਸਮੇਂ 'ਚ ਕੀ ਹੋ ਗਿਆ ਏ ਕਈ ਤੇ ਇੰਨੇ ਨੇ, ਅੱਜ-ਕੱਲ੍ਹ ਕਪੀਟੀਸ਼ਨ ਦੇਖੋ ਬੜਾ ਹੋ ਗਿਆ। ਠੀਕ ਏ ਨਾ, ਬੱਚਿਆਂ ਨੂੰ ਅਸੀਂ ਅਸੀਂ ਆਪ ਅਪਣੀ ਵਿਸ਼ੇ ਵਿੱਚ ਇਨਕਲੂਡ ਕਰ ਸਕਦੇ ਆਂ, ਅਸੀਂ ਨਾ ਬੱਚ ਬੱਚਿਆਂ ਨੂੰ ਇੱਕ ਜਿਵੇਂ ਰੇਲ ਹੁੰਦੀ ਏ ਨਾ, ਉਹ ਬਣਾਏ। ਦੋੜਾਂਦੇ ਪਏ ਆਂ। ਸਵੇਰੇ ਜਲਦੀ-ਜਲਦੀ ਉੱਠੋ। ਚਲੋ ਜੀ, ਸਕੂਲ ਚਲੋ। ਪੰਜ ਸਾਢੇ ਪੰਜ ਉਠਾਓ ਜੀ, ਸੱਤ ਵਜੇ ਸਕੂ ਸਕੂਲ ਏ ਸਕੂਲ ਦੋ ਢਾਈ ਵਜੇ ਸਕੂਲ ਤੋਂ ਵਾਪਿਸ ਆਂਦੇ ਨੇ, ਰੋਟੀ ਖ਼ਵਾਈ ਅਸੀਂ ਓਨਾਂ ਨੂੰ ਕਹਿੰਦੇ ਚਲੋ ਜੀ ਟਿਊਸ਼ਨ ਚਲੋ, ਟਿਊਸ਼ਨ ਦੋ ਘੰਟੇ ਘਰ ਪੜ੍ਹ ਕੇ ਕਹਿੰਦੇ ਨੇ ਘਰ, ਹਾਂਜੀ ਚਲੋ ਜੇ ਕੋਈ ਐਕਸਟ੍ਰਾ ਕਲਾਸ ਹੈਗੀ, ਉੱਥੇ ਭੇਜ ਦੋ ਜੀ। ਸਵੀਮਿੰਗ ਕਲਾਸ ਵੇ, ਕੋਈ ਡਾਂਸ ਕਲਾਸ ਵੇ, ਕੁਛ, ਆ ਕੇ ਬੱਚਾ ਥੱਕ ਕੇ ਸੋ ਜਾਂਦੈ। ਸਵੇਰੇ ਉੱਠਦੈ, ਫੇਰ ਮਤਲਬ ਕਿ ਇੱਕ ਉਥਾ ਬਾ ਏ, ਤੇ
ਬਸ ਏਹੀ ਏ ਨਾ, ਬੱਚਿਆ ਨੂੰ ਨਾ ਫਿਰ ਇਂਜ ਈ ਕਹਿੰਦੈ, ਜਿਹਨੂੰ ਐਵੇਂ ਜਿਵੇਂ ਬੰਨਿਆ ਹੋਇਆ ਵਾ ਬਿਲਕੁਲ ਹੀ। ਸਵੇਰੇ ਉੱਠਨਾ, ਸਵੇ ਜਾਨਾ ਐ, ਫਿਰ ਟਉਸ਼ਨ ਜਾਣਾ ਐ। ਬੱਚਾ ਵੀ ਨਾ ਬੜਾ ਪਰੇਸ਼ਾਨ ਹੋ ਜਾਂਦਾ ਕਈ ਵਾਰੀ ਲੇਕਿਨ ਉਨੂੰ ਪ ਤੇ ਕੀ ਏ ਡੇਲੀ ਰੂਟੀਨ ਦਾ ਕੰਮ ਐ ਮੈਨੂੰ ਕਰਨਾ ਈ ਕਰਨਾ ਠੀਕ ਐ ਲੇਕਿਨ ਕੀ ਕਰੀਏ ਇਹਦੇ ਚ ਪੇਰੈਂਟਸ ਦਾ ਵੀ ਕੋਈ ਕਸੂਰ ਨਹੀਂ ਹੈ ਸਟੱਡੀ ਹੀ ਇਨੀ ਕੌਂਪੀਟਿਟੀ ਹੋਈ ਜਾਂਦੀ ਏ, ਕਿ ਸਾਨੂੰ ਨਾ ਚਾਹੁੰਦੇ ਹੋਏ ਵੀ ਬੱਚਿਆਂ ਨੂੰ ਅ, ਪੜ੍ਹਾਈ ਵੱਲ ਕਰਦਾ, ਅਗਰ ਬੱਚੇ ਦਾ ਇੱਕ-ਦੋ ਮਾਰਕਸ ਵੀ ਪਿੱਛੇ ਆ ਜਾਣਗੇ, ਬੱਚਾ ਫਿਰ ਪਿੱਛੇ ਰਹਿ ਜਾਂਦਾ। ਠੀਕ ਹੈ ਫਰੂਦੀ ਅਕੈਡਮੀ ਚ ਮਤਲਬ ਜੋ ਪ੍ਰੈਜੇਂਟੇਸ਼ਨ ਹੁੰਦੀ ਏ, ਉਹਦੇ ਉੱਪਰ ਬਹੁਤ ਫ਼ਰਕ ਪੈਂਦਾ। ਈ ਥੋੜਾ ਜਾ ਨਾ, ਇਹ ਚਾਹੀਦਾ ਏ, ਇਹ ਪੇਰੈਂਟਸ ਨੂੰ ਚਾਹੀਦਾ। ਭਾਵੇਂ ਮੈਂ ਆਂ ਜਾਂ ਕੋਈ ਵੀ ਹੈ ਜਾਂ ਤੁਸੀਂ ਹੋ ਇਹ ਸਾਨੂੰ ਚਾਹੀਦਾ ਕਿ ਐਸੀ ਚੀਜ਼ ਬੱਚਿਆਂ ਨਾਲ ਅਸੀਂ ਖੇਲੀਏ, ਜਿਸ ਨਾਲ ਬੱਚਿਆਂ ਨੂੰ ਲੱਗੇ ਕਿ ਮੈਂ ਆਪਣੀ ਜ਼ਿੰਦਗੀ ਜੀ ਰਿਹਾ ਹਾਂ। ਤੇ ਮੈਨੂੰ ਕੁੱਝ ਮਜ਼ਾ ਆ ਰਿਹਾ। ਕੁਝ ਅੱਛਾ ਲੱਗ ਰਿਹਾ ਜਿਵੇਂ ਆਪਣੀ ਮੰਮੀ ਪਾਪਾ ਨਾਲ ਟਾਈਮ ਸਪੈਂਡ ਕਰ ਰਿਹਾ। ਆਪਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਭੱਜ ਹੀ ਰਹੇ ਆ ਅਸੀਂ ਭਜਾ ਰੇ ਆ ਤੇ ਉਹ ਭੱਜ ਰਹੇ ਹਣਾ ਜੀ
ਹਾਂਜੀ, ਉਹੀ ਮੈਂ ਕਹਿ ਰਹੀ ਹਾਂ ਕਿ ਹਾਂ ਸਕਿੱਲ ਡਿਵੈਲਪਮੈਂਟ ਜ਼ਰੂਰੀ ਐ ਬਹੁਤ ਜ਼ਰੂਰੀ ਐ। ਪਰ ਸਾਨੂੰ ਦੇਖਣਾ ਚਾਹੀਦਾ ਕਿ ਸਾਡੇ ਬੱਚੇ ਦਾ ਕਿਹਦੇ ਚ ਇੰਟਰਸਟ ਕਿਹੜਾ ਕੀ ਕਰਨਾ ਉਹਨੂੰ ਚੰਗਾ ਲੱਗਦਾ ਐ ਕਿਦੇ ਚ ਉਹ ਮਤਲਬ ਕਿ ਉਹਨੂੰ ਅਨੰਦ ਵੀ ਆਏ ਕਰਨ ਚ ਉਹ ਖੁਸ਼ ਵੀ ਹੋਵੇ। ਮਤਲਬ ਕਿ ਉਹਨੂੰ ਹਾਂ ਲੱਗੇ ਕਿ ਮੈਂ ਕੁਝ ਕਰ ਸਕਦਾ ਪੜ੍ਹਾਈ ਦੇ ਨਾਲ ਨਾਲ ਸਕਿੱਲ ਵੀ ਬੜੀ ਜ਼ਰੂਰੀ ਆ। ਪਰ ਇਹ ਵੇ ਨਾ ਕਿਸੀ ਹਰ ਸਕਿਲ ਨੂੰ ਡਿਵੈਲਪਮੈਂਟ ਕਰ ਰਹੇ ਹਾਂ ਇੱਕ ਚੀਜ਼ ਨੂੰ ਛੱਡ ਉਹਦੇ ਪਿੱਛੇ ਭਜਾ ਰਹੇ ਹਾਂ। ਬੱਚਾ ਫਿਰ ਫੋਕਸ ਨਹੀਂ ਕਰ ਪਾਂਦਾ ਕਿ ਉਹਨੇ ਜ਼ਿੰਦਗੀ ਵਿੱਚ ਕਰਨਾ ਕੀ ਐ।
ਹਾਂਜੀ- ਹਾਂਜੀ -ਹਾਂਜੀ ਬਸ ਇਹੀ- ਇਹੀ ਚੀਜ਼ ਨਾ ਅੱਜ ਕੱਲ ਇਹ ਚੀਜ਼ ਦੇਖਣ ਨੂੰ ਬਹੁਤ ਮਿਲਦੀ ਏ ਮੇਰਾ ਆਪ ਇਹੀ ਚਾਹੁੰਦੀ ਹਾਂ ਮੈਂ ਦੇਖਦੀ ਹਾਂ ਹਲਾ ਕਿ ਦੇਖੋ ਉਸੇ ਵੀ ਏਸੇ ਪਾਇਆ ਹੋਇਆ ਬੱਚੇ ਨੇ ਮਤਲਬ ਲਾਈਨ ਵਿੱਚ ਲਗਾਕੇ ਰੱਖਿਆਦਾ ਕਿ ਨਹੀਂ ਤੁਸੀਂ ਸਟ‌੍ਡੀ'ਚ ਛ ਜਾਨਾ, ਤੁਸ ਤੁਸੀਂ ਟਿਊਸ਼ਨ ਵੀ ਜਾਓ। ਠੀਕ ਹੈ, ਲੇਕਿਨ ਸਾਨੂੰ ਕਿਤੇ ਨਾ ਕਿਤੇ ਦਿਖਾਈ ਦਿੰਦਾ ਹੈ ਕਿ ਹਾਂ, ਬੱਚੇ ਨੂੰ ਨਾ ਇਸ ਫੀਲਡ ਵਿੱਚ ਵੀ ਪਾਵਾਂ। ਜਿਸ ਚੀਜ਼ ਨੂੰ, ਵਿੱਚ ਨੂੰ ਮਜ਼ਾ ਆਵੇ ਕਿਉਂਕਿ ਜਦੋਂ ਇੱਕ ਕੰਮ ਬੱਚੇ ਉਹ ਕਰੇਗਾ ਜਿਹਦੇ ਵਿੱਚ ਉਹਨੂੰ ਮਜ਼ਾ ਆ ਰਿਹਾ ਹੈ ਫਿਰ ਉਹ ਹੁਣੇ ਕੰਮ ਅਸੀਂ ਕਰਵਾਉਂਦੇ
ਹਾਂਜੀ -ਹਾਂਜੀ ਉਹ ਫਿਰ ਆਪਣੇ ਇੰਟਰਸਟ ਨਾਲ ਹੀ ਕਰਦਾ ਹੈ ਉਹ ਕੰਮ ਹਨਾ, ਆਪਣੇ ਉਹਦੇ ਨਾਲ ਹੀ, ਉਹਨੂੰ ਪੂਰਾ ਇੰਟਰਸਟ ਫਿਰ ਉਹ ਦਿੰਦਾ ਹੈ ਕਿ ਹਾਂ ਮੈਂ ਕੰਮ ਕਰਨਾ ਹੁਣ ਮ ਜਾਂ ਆਉਂਦਾ ਪਾਇਆ ਉਹ ਕੰਮ ਕਰਨ 'ਚ ਫਿਰ ਉਹ ਹੋਰ ਅੱਛੀ ਤਰ੍ਹਾਂ ਕਰੇਗਾ ਉਹ ਹੋਰ ਉਹ ਉਹ ਨਿੱਖਰੇ ਜੋ ਵੀ ਉਹਦੇ ਚ ਟੈਲੈਂਟ ਹੋਏਗਾ ਜੋ ਵੀ ਹੋਰ ਜਿਆਦਾ ਅੱਛਾ ਕਰੇਗਾ ਫਿਰ ਉਹ ਪੜ੍ਹਾਈ ਵੀ ਉਸ ਹਿਸਾਬ ਨਾਲ ਆਪਣਾ ਸਮੇਂ ਪੜ੍ਹਾਈ ਨੂੰ ਉਹਨਾਂ ਦੇਏਗਾ ਉਹਨਾਂ ਨੂੰ ਦੇ ਐਂ ਅਸੀਂ ਜੇ ਉਹਨੂੰ ਦੋੜਾਵਾਂਗੇ ਨਾ ਐ ਵੀ ਕਰੋ, ਐ ਵੀ ਕਰੋ, ਐ ਵੀ ਕਰੋ ਉਹਦੇ ਵਿੱਚ ਬੱਚਾ ਪ੍ਰੇਸ਼ਾਨ ਹੋ ਜਾਏਗਾ, ਪਰੈਸ਼ਰ ਆ ਜਾਏਗਾ ਬ ਜਦੋਂ ਪ੍ਰੈਸ਼ਰ ਆਏਗਾ ਬੱਚਾ ਆਟੋਮੈਟਿਕਲੀ ਬੱਚਾ ਡਿਸਟਰਬ ਹੋਏਗਾ ਪਰੇਸ਼ਾਨ ਹੋਏਗਾ ਉਹਨੂੰ ਪਰੇਸ਼ਾਨ ਦੇਖ ਕੇ ਅਸੀਂ ਖੁਦ ਵੀ ਪਰੇਸ਼ਾਨ ਹੀ ਹੋਵਾਂਗੇ ਕਿ ਸਾਡਾ ਬੱਚਾ ਕਿਉਂ ਪਰੇਸ਼ਾਨ ਏ, ਕਿਉਂ ਪਰੇਸ਼ਾਨ ਏ ਥੱਕ ਜਾਏਗਾ, ਫਿਰ ਪਰੇਸ਼ਾਨ ਬਿਮਾਰ ਹੋ ਜਾਂਦਾ ਹੈ ਬੱਚਾ ਬਹੁਤ ਕੁੱਝ ਦੇਖਣਾ ਪੈਂਦਾ ਹੈ
ਹਾਂਜੀ- ਹਾਂਜੀ, ਬਿਲਕੁਲ ਸਹੀ ਹੈ ਨਹੀਂ ਬਹੁਤ ਸਾਰੀ ਚੀਜ਼ਾਂ ਮਿਲ ਦੀਆ ਨੇ ਦੇਖੋ ਜੇ ਕਰਨ ਨੂੰ ਤਾਂ ਬਹੁਤ ਸਾਰੀ ਅੱਛੀ- ਅੱਛੀ ਚੀਜ਼ਾਂ ਨੇ ਇਸ ਤਰ੍ਹਾਂ ਮੇਰਾ ਮੰਨਣਾ ਹੈ ਕਿ ਅਸੀਂ ਜਿਵੇਂ ਉਠਦੇ ਹਾਂ ਸਵੇਰੇ ਸਭ ਤੋਂ ਪਹਿਲਾਂ ਤਾਂ ਬੱਚੇ ਨੂੰ ਸਵੇਰੇ ਜਲਦੀ ਉਠਣ ਦੀ ਆਦਤ ਅਗਰ ਅਸੀਂ ਪਾਈ ਹੋਈ ਏ ਤੇ ਫਿਰ ਸਾਨੂੰ ਕੋਈ ਦਿੱਕਤ ਨਹੀਂ ਉਹ ਪਿਛੋ ਅੱਛਾ ਸਮਝਾਉਣ ਵਿਚ ਉਹ ਆਏ ਪੁੱਠੇਗਾ, ਚਲੋ ਆਜੋਦੇ ਵਿੱਚ ਭ ਉਹਨੇ ਕਹਿੰਦਾ ਮੈਨੂੰ ਨਾ ਫੁੱਟਬਾਲ ਬੜੀ ਅੱਛੀ ਲਗਦੀ ਏ ਤੇ ਪਾਪਾ ਨੂੰ ਕਹਿੰਦਾ ਵੀ ਫੁੱਟਬਾਲ ਖੇਲੋ ਬਹੁਤ ਸੋਹਣੇ -ਸੋਹਣੇ ਇਕ ਸੁਝਾਅ ਮਾਰਦਾ ਹੈ, ਫਿਰ ਦੱਸਦਾ ਹੈ। ਹੁਣ ਦੇਖੋ ਜੇ ਪੁੱਛਦੀ ਹਾਂ ਨਾ ਕਹਿੰਦਾ ਮੰਮਾ ਮੈਂ ਨੀ ਮੈਂ ਰੋਨਾਲਡੋ ਹੁ ਮੇਰੇ ਪਾਪਾ ਮੈਸੀ ਹੈ ਔਰ ਆਪ, ਆਪ ਆਪਨੇ ਮਾਰੋ ਦੇਖੋ ਹੁਣ ਬੱਚੇ ਨੂੰ ਇਹ ਚੀਜ਼ ਪਸੰਦ ਹੈ ਬੱਚੇ ਇਹ ਚੀਜ਼ ਦੇਖਦਾਂ ਬੱਚੇ ਇਹ ਚੀਜ਼ ਖੇਲਦਾ ਹੈ ਕਿਉਂਕਿ ਉਸ ਚੀਜ਼ ਦੀ ਬੱਚੇ ਨੂੰ ਫਿਰ ਨੌਲੇਜ ਵੀ ਵੱਧਦੀ ਹੈ ਆਟੋਮੈਟਿਕਲੀ ਉਹ ਸਾਡੇ ਤੋਂ ਬੈਠ ਚੀਜ਼ ਨੂੰ ਜਾਨਨ ਲੱਗ ਜਾਂਦਾ ਹੈ ਤੇ ਉਹਦਾ ਉਹਦੇ ਪ੍ਰਤੀ ਵਿਚਾਰ ਇੰਨਾ ਹੋ ਜਾਂਦਾ ਕਿ ਬ ਅੱਛਾ ਮਿਲਦਾ ਹੈ ਕਿ ਪੜਾਈ ਤੋਂ ਬਾਦ ਮੇਰਾ ਇਹ ਕੰਮ ਵੀ ਹੈਗਾ ਉਸ ਚੀਜ਼ ਕਰਨ ਚ ਮਜ਼ਾ ਆਉਂਦਾ ਇਧਰ ਖੁਸ਼ ਹੋ ਕੇ ਪਾਉਦਾ ਇਹ ਚੀਜ਼ ਬੜੀ ਜ਼ਰੂਰੀ ਹੈ ਇਹਨੂੰ ਸਕੀਲਸ ਕਿਹਾ ਜਾਂਦਾ ਕਿ ਹਾਂ ਬੱਚੇ ਨੇ ਇੱਕ ਨਵਾਂ ਸਕਿਲਸ ਵੀ, ਮਤਲਬ ਸਿੱਖਿਆ ਹੋਇਆ ਹੋਵੇ ਜੇ ਉਹਨੂੰ ਕੋਈ ਚੀਜ਼ ਵੀ ਬਣਾਉਣੀ ਆਉਂਦੀ ਹੈ ਵੀ ਉਹ ਟੁੱਟੀ ਫੁੱਟੀ ਚੀਜ਼ਾਂ ਨੂੰ ਕਿੱਥੇ ਵੀ ਕਰ ਲੈਂਦਾ ਵ ਜਿਵੇ ਇਹਦੇ 'ਚ ਇਸ ਚੀਜ਼ ਦੀ ਥ ਪੀੜ ਬੜੀ ਹੁੰਦੀ ਹੈ ਮੰਨ ਲਉ ਕੋਈ ਚੀਜ਼ ਟੁਟ ਗਈ ਹੈ ਤੇ ਉਹ ਬੱਚਾ ਬੈਠ ਗਿਆ ਉਹ ਰੋ ਨੀ ਰਿਹਾ ਉਹਨੂੰ ਨਾ ਜੋੜਨ ਚ ਲੱਗਿਆ ਵਾ ਤੇ ਸਾਨੂੰ ਇਹ ਚੀਜ਼ ਦੇਖਣੀ ਹੈ ਕਿ ਬੱਚੇ ਟੁਟੀ ਹੋਈ ਚੀਜ਼ਾਂ ਨੂੰ ਜੋੜਨ ਵਿਚ ਕਿੰਨਾ ਇੰਟਰਸਟਿਡ ਹੈ ਇਹਦਾ ਮਤਲਬ ਇਹਦਾ ਮਾਇੰਡ ਇਸ ਚੀਜ਼ ਜਿਆਦਾ ਅਬਸੈਟ ਚੱਲ ਰਿਨੂੰ ਚੀਜ਼ ਇਹ ਚੀਜ਼ ਬੜੀ ਨੋਟਿਸ ਕਰਨ ਵਾਲੀ ਹੁੰਦੀ ਹੈ ਪਰ ਜਰੂਰੀ ਹੈਗੀ ਕਿ ਬੱਚੇ ਨੂੰ ਸਿਖਾਈ ਜਾਏ ਤੇ ਬੱਚੇ ਨੂੰ ਇਹਦੇ ਪ੍ਰਤੀ ਅੱਗੇ ਲੈ ਕੇ ਜਾਇਆ ਜਾਏ
ਹਾਂ ਉਹੀ ਹੈ ਨਾ ਤਾਂ ਹੀ ਬੱਚਾ ਵੀ ਸਮਝ ਆਏਗਾ ਨਾ, ਅਗਰ ਅਸੀਂ ਅ ਅਸੀਂ ਹੀ ਦੋੜ ਲਗਾਵਾਂਗੇ ਤੇ ਉਹਨੂੰ ਵੀ ਲਾਉਣੀ ਪੈਣੀ ਨਾਲ
ਨਹੀਂ ਤੇ ਬੱਚਾ ਪਰੇਸ਼ਾਨ ਹੋ ਜਾਂਦਾ ਬੱਚੇ ਨੂੰ ਛੋੜੋ ਦੇਖੋ ਅਸੀਂ ਅਗਰ ਆਪਣੇ ਉਪਰ ਵੀ ਲਈਏ ਨਾ ਤੇ ਸਾਡੇ ਨਾਲ ਵੀ ਇਹ ਚੀਜ਼ਾ ਉਸੇ ਹਿਸਾਬ ਨਾਲ ਚੱਲਦੀ ਹੈ ਜਿਸ ਤਰ੍ਹਾਂ ਅਸੀਂ ਬੱਚਿਆਂ ਬਾਰੇ ਸੋਚਣੇ ਹਾਂ ਇਹ ਵੇਂ ਸਾਨੂੰ ਖੁਦ ਬਾਰੇ ਵੀ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੀ ਇਹਨੀਂ ਅਨਮੋਲ ਜ਼ਿੰਦਗੀ ਭਆਗਦੋੜ ਵਿੱਚ ਖ਼ਤਮ ਨਾ ਕਰੀਏ
ਹੂੰ
ਤੇ ਉੱਠਦੇ ਹਾਂ ਭੱਜਦੇ ਹਾਂ ਦੋਰ ਉੱਠਦੇ ਹਾਂ ਸਵੇਰੇ ਸਵੇਰੇ ਆਪਣੇ ਆਪਣੇ ਵਾਸਤੇ ਟਾਈਮ ਨਹੀਂ ਹੈ ਆਪਣੇ ਵਾਸਤੇ ਟਾਈਮ ਕੱਢਣਾ ਬਹੁਤ ਜ਼ਰੂਰੀ ਹੈ ਮੇਰਾ ਇਹ ਮੰਨਣਾ ਹੈ ਕਿ ਮੇਰਾ ਅ ਮੇਰਾ ਕੰਮ ਟੀਚਿੰਗ ਦਾ ਹੈਗਾ ਤੇ ਮੈਨੂੰ ਪੂਰੀ ਇਮਾਨਦਾਰੀ ਵਿੱਚ ਟੀਚਿੰਗ ਚ ਅੱਗੇ ਜਾਣੇ ਠੀਕ ਹੈ ਕੰਮ ਤੇ ਕੰਮ ਵੀ ਜ਼ਰੂਰੀ ਹੈ ਲੇਕਿਨ ਪਹਿਲੇ ਪਹਿਲੇ ਤੁਹਾਡੀ ਹੈਲਥ ਤੇ ਤੁਹਾਡਾ ਕੰਮ ਹੈਕੇ ਚੀਜ਼ ਨੂੰ ਲੈ ਕੇ ਆਪਣੇ ਉੱਪਰ ਵੀ ਸੋਚ ਕਰਨਾ ਨਾ ਬਹੁਤ ਜ਼ਰੂਰੀ ਹੁੰਦਾ ਹੈ ਇਨਸਾਨ ਆਪਣੇ ਬਾਰੇ ਸੋਚ ਨਹੀਂ ਰਿਹਾ ਸਿਰਫ ਭੱਜੀ ਜਾ ਰਿਹਾ ਦੌੜੀ ਜਾ ਰਿਹਾ ਕੰਮ ਕਰੀ ਜਾ ਰਿਹਾ ਕਰੀ ਜਾ ਰਿਹਾ ਉਹਦਾ ਕੋਈ ਮੁੱਲ ਨਹੀਂ ਪਰਿਵਾਰ ਨਾਲ ਹੀ ਸਮਝ ਤਾਂ ਆਉਣਾ ਚਾਹੀਦਾ ਹੈ ਨਵੀ ਨਵੀਂ ਚੀਜ਼ਾਂ ਸਿੱਖ ਨਵੀਂ ਨਵੀਆਂ ਬੁੱਕਸ ਪੜ੍ਹਨੀਆਂ ਚਾਹੀਦੀਆਂ ਨੇ ਨਵੀਂ ਨਵੀਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਉਓਹੀ ਤੁਸੀਂ ਆਪਣੇ ਬੱਚੇ ਨੂੰ ਸਮਝਾਓਗੇ ਵੀ ਉਹ ਉਸ ਹਿਸਾਬ ਨਾਲ ਜਿਸ ਤਰ੍ਹਾਂ ਤੁਸੀਂ ਆਪਣਾ ਬੱਚਾ ਬਣਾਓਗੇ ਨਾ ਉਹੀ ਤੁਹਾਡਾ ਬੱਚਾ ਬਣ ਕੇ ਤੇ ਫੇਟ ਆ
ਹਾਂਜੀ
ਹ
ਹਾਂ ਤੇ ਉਹ ਤੇ ਹੈ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ
ਆਪਾਂ ਤਾਂ ਕੋਸ਼ਿਸ਼ ਕਰਦੇ ਹੀ ਹ ਪੂਰੀ ਤੁਸੀਂ ਵੀ ਕੋਸ਼ਿਸ਼ ਕਰੋ ਕਿ ਦੇਖੋ ਆਪ ਉੱਪਰ ਹੀ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਅਗਰ ਇਹੀ ਚੀਜ਼ਾਂ ਆਪਾਂ ਨੂੰ ਸਾਨੂੰ ਕਿਸੇ ਨੂੰ ਸਮਝਉਣੀਆਂ ਪੈ ਜਾਣ ਨਾ ਤਾਂ ਸਾਡੀ ਗੱਲ ਸੇ਼ਤੀ ਸਮਝੇਗਾ ਆਪ ਕ ਇਹ ਗੱਲ ਜੀ ਆਪ ਇਹਨੂੰ ਜ਼ਿਆਦਾ ਸਮਝਦਾਰ ਸਮਗਰੀ ਨੇ ਇਹਨਾਂ ਨੂੰ ਜ਼ਿਆਦਾ ਸਮਝ ਤੇ ਅੱਜ ਕੱਲ ਦੇ ਟਾਈਮ ਕਿਸੇ ਨੂੰ ਸਮਝਾ ਵੀ ਨੀ ਸਕਦੇ ਕੋਈ ਇਦਰ ਹੀ ਕਲੀਅਰ ਹੁੰਦਾ ਹੈ ਜੋ ਇਨਸਾਨ ਇਨਸਾਨ ਦੀ ਗੱਲ ਫੇਕੇ ਮ ਸਮਝ ਹੀ ਦੱਸ ਦਿਹਾ ਹੀ ਆ ਬੰ ਇਹ ਗਤ ਕਹਿ ਰਿਹਾ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਇਹੀ ਹੈ ਮੈਂ ਤੇ ਚਵਾਂਗੀ ਕਿ
ਹਮ ਹਮ ਚੱਲ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਵਧੀਆ ਦੱਸਿਆ ਮੈਨੂੰ ਨਾ ਸਾਰਾ ਮੈਂ ਮੈਂ ਵੀ ਇਹੀ ਸੋਚਦੀ ਹਾਂ ਹਾਂਜੀ ਜ ਹੋਰ
ਇਪਲੀਮੈਂਟ ਵੀ ਕਰੋ ਆਪਣੇ ਉਪਰ ਲਾਗੂ ਵੀ ਕਰੋ ਇਸ ਚੀ ਨੂੰਦ ਹਾਂ ਇਹ ਵੀ ਕਿ ਅਸੀਂ ਬਹੁਤ ਕੁਛ ਸਿੱਖਦੇ ਹਾਂ ਘੁੰਮਦੇ ਹਾਂ ਲੇਕਿਨ ਤ ਲੱਗ ਨੀ ਚੜਦਾਦੀ ਇਹਥੇ ਚਦੇ ਹੀ ਰਹਿ ਜਾਂਦੀ ਹੈ ਜਿਸ ਤੁਸੀਂਛ ਚੀਜ਼ਾਂ ਬਹੁਤ ਅੱਛੀਆਂ ਬੋਲੀਆਂ ਨੇ ਉਹ ਮੈਨੂੰ ਲਾਗੂ ਕਰਨੀਏ ਕੁਛ ਚੀਜ਼ਾਂ ਸਾਡੇ ਮੂੰਹ ਚੋਂ ਹੀ ਨਿਕਲੀਆਂ ਹੁੰਦੀਆਂ ਨੇ ਉਹ ਲਾਗੂ ਕਰਨੀਆਂ ਹੁੰਦੀਆਂ ਨੇ ਇਵੇ ਸੀ ਇੱਕ ਬੰਦੇ ਨਾਲ ਦੂਸਰੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਾਫ਼ੀ ਬਦਲਾਵ ਵੀ ਆਉਂਦਾ ਸੁਧਾਰ ਵੀ ਆਉਂਦਾ ਉਹਦੀ ਜ਼ਿੰਦਗੀ ਪਹਿਲੇ ਨਾਲੋਂ ਥੋੜ੍ਹੀ ਬਿਹਤਰ ਹੋ ਜਾਂਦੀ ਹੈ ਠੀਕ ਹੈ ਚਲੋ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਠੀਕ ਹੈ ਫਿਰ ਕਰਾਂਗੇ ਜੀ ਗੱਲ ਜ਼ੂਰ ਠੀਕ ਹੈ ਜੀ ਸਤ ਸ਼ ਸਤ ਸ਼੍ਰੀ
ਕ
ਕਿਧ ਵੀ ਹੋ ਗਈ
ਅੱਛਾ